ਹੈਲੋ। ਸਤਿ ਸ਼੍ਰੀ ਅਕਾਲ। ਭੈ, ਸਤਿ ਸ਼੍ਰੀ ਅਕਾਲ, ਠੀਕ ਹੋ?
ਹਾਂਜੀ ਹਾਂਜੀ ਆ
ਵਧੀਆ ਵਧੀਆ ਵਧੀਆ ਵੀਰੇ ਤੁਹਾਡੇ ਨਾਲ ਗੱਲ ਕਰਨੀ ਸੀ ਐਜੂਕੇਸ਼ਨ ਟੋਪਿਕ 'ਤੇ ਯਾਰ
ਹਾਂਦੀ-ਹਾਂਜੀ।
ਦੇਖੋ ਐਜੂਕੇਸ਼ਨ ਕਿੰਨੀ ਇੰਪੋਰਟੈਂਟ ਹੈਗੀ ਨਾ ਅੱਜ ਕਲ ਹਰ ਛੋਟਾ-ਛੋਟਾ ਵੀ, ਸਾਰਾ ਬੱਚਾ ਐਜੂਕੇਸ਼ਨ ਦੇ ਬੇਸਿਸ ਹੈਗੇ ਨੇ ਅੱਜ-ਕੱਲ। ਸਾਨੂੰ ਦੇਖ ਨੌਲੇਜ ਐਜੂਕੇਸ਼ਨ ਤੋਂ ਮਿਲਦੀ ਹੈ। ਜਿਵੇਂ ਆਪਾਂ ਕਿਤੇ, ਕੁਛ ਪੜ੍ਹਨਾ ਆਏ ਹਾਂਜੀ ਹਾਂਜੀ ਜਿਵੇਂ ਆਪਾਂ ਕਿਤੇ ਕੁਝ ਜਾਣਾ ਹੋਏ ਪੜ੍ਹਨਾ ਵਗੈਰਾ ਹੋਏ ਸਾਨੂੰ ਮਤਲਬ ਕਿ ਇੰਗਲਿਸ਼ ਦੀ ਲੋੜ ਪੈਂਦੀ ਨਾ ਸਾਨੂੰ ਆਾਰੀ ਪਛ ਨਹੀਂ ਹੋਣੀ ਚਾਹੀਦੀ ਵੀ ਆ ਇਹ ਚੀਜ਼ ਕਿੱਦਾਂ ਹੋਏਗੀ ਆ ਇਹ ਵਾਲੀ ਚੀਜ਼ ਕਿੱਦਾਂ ਹੋਏਗੀ ਹਨਾ
ਹਾਂਜੀ ਹਾਂਜੀ
ਤੇ ਦੇਖੋ ਕਈ ਬੱਚੇ ਤਾਂ ਐਜੂਕੇਸ਼ਨ ਕਰਦੇ ਨਹੀਂ ਅੱਜ ਕੱਲ ਕਈ ਸ਼ੁਰੂ ਤੋਂ ਹੀ ਕੰਮ ਤੇ ਲੱਗ ਜਾਂਦੇ ਨੇ ਹਾਂਜੀ ਹਾਂਜੀ ਐਜੂਕੇਸ਼ਨ ਦੇ ਮਤਲਬ ਕਿ ਦੇਖੋ ਸਾਡੇ ਇੱਥੇ ਐਜੂਕੇਸ਼ਨ ਹੁੰਦੀ ਐ ਏਥੇ ਸਾਡੇ ਐਜੂਕੇਸ਼ਨ ਦੇ ਬਹੁ ਪੈਸੇ ਹੈਗੇ ਨੇ ਮਿਡਲ ਕਲਾਸ ਬੰਦਾ ਪੜਾ ਨਹੀਂ ਸਕਦਾ ਅਪਨੇ ਬੱਚਿਆਂ ਨੂੰ ਹੈਨਾ ਤੇ ਉਹਦੇ ਚ ਬਾਰ ਦੇਸ਼ ਦੇਖੋ, ਬੇਸਿਕ ਨੌਲੇਜ ਫ੍ਰੀ ਦਿੰਦੇ ਨੇ ਸਾਨੂੰ, ਬਾਰ੍ਹਵੀਂ ਤੱਕ ਫ੍ਰੀ-ਫ੍ਰੀ ਪੜ੍ਹਾਂਦੇ ਨੇ, ਨਾ।
ਹਾਂਜੀ ਇਹ ਬਸ ਇੰਡੀਆ ਚ ਹੈਗਾ ਐਵੇਂ ਜੇਹਾ ਬਾਹਰ ਦੇ ਦੇਸ਼ਾਂ ਚ ਫਰੀ ਹੁੰਦੀ ਐਜੂਕੇਸ਼ਨ ਸਾਰਾ ਕੁਛ
ਹਾਂਜੀ ਉੱਥੇ ਐਜੂਕੇਸ਼ਨ ਸਿਸਟਮ ਬਹੁਤ ਮਹਿੰਗਾ ਹੈਗਾ ਵੇ ਡਿਗਰੀ ਆਉਣੀ ਨਹੀਂ ਤੇ ਫੇਰ ਹੋਰ ਪੈਸੇ ਲੱਗਦੇ ਨੇ ਹੈ ਨਾ ਹਾਂਜੀ ਤੇ ਬਹੁਤ ਪੈਸਾ ਲੱਗਦਾ ਐ ਅਤੇ ਬਾਹਰਦੇ ਦੇਸ਼ ਦਾ ਵੱਖਰਾ ਸਾਬ ਹੁੰਦਾ, ਇੱਧਰ ਦਾ ਵੱਖਰਾ ਸਾਬ ਹੈਗਾ।
ਹਾਂਜੀ-ਹਾਂਜੀ- ਹਾਂਜੀ‌।
ਅਤੇ ਹੋਰ ਦੇਖੋ, ਜਿੱਦਾਂ ਐਜੂਕੇਸ਼ਨ ਹਰ, ਹਰ, ਹਰ ਚੀਜ਼, ਹਾਜੇ ਪਾਸੇ ਹੀ ਪੜ੍ਹਾਂਗੇ, ਐਜੂਕੇਸ਼ਨ ਅ ਸਾਨੂੰ ਨੌਕਰੀ ਮਿਲ ਜਾਂਦੀ ਐ
ਹਾਂਜੀ।
ਹੈ ਨਾ ਤੇ ਹੁਣ ਦੇਖੋ ਕਈਆਂ ਦੇ ਮਾਂ ਪਿਓ ਉੱਥੇ ਪਾਉਂਦੇ ਨੇ ਉਹਨਾਂ ਨੂੰ ਉਹ ਸੈੱਟ ਉੱਥੇ ਕੋਲੇਜ ਵਗੈਰਾ ਪਾਉਦੇ ਨੇ ਉਹ ਕੋਲੇਜ ਵਾਲੇ ਮੈਸੇਜ ਕਰਦੇ ਨੇ ਸਕੂਲ ਜਾ ਕੇ ਪੜ੍ਹਦੇ ਵੀ ਨਹੀਂ ਕਈ ਵਾਰੀ ਦੇਖੋ ਮਾਂ ਪਿਓ ਇਨਾ ਪੈਸਾ ਲਾਉਦੇ ਨੇ ਦੇਖੋ ਬੱਚੇ ਤਾਂ ਵੀ ਨਹੀਂ ਪੜਦੇ
ਹਾਂਜੀ ਹਾਂਜੀ
ਕੋਈ ਗੱਲ ਨਹੀਂ ਹੈ ਨਾ
ਹਾਂਜੀ, ਬਿਲਕੁਲ ਸਹੀ ਗੱਲ ਐ, ਨੀ ਹੈਗੀ, ਸਹੀ ਗੱਲ ਨੀ ਐ।
ਹਾਂਜੀ-ਹਾਂਜੀ। ਅਤੇ ਐਜੂਕੇਸ਼ਨ ਵੀ ਸਾਡੇ ਬਹੁਤ ਤਰੀਕੇ 'ਤੇ ਹੈਗੀ, ਜਿੱਦਾਂ ਪ੍ਰਾਇਮਰੀ ਐਜੂਕੇਸ਼ਨ ਹੋ ਗਈ, ਮੈਨੂਅਲ ਹੋ ਗਈ। ਹੁਣ ਦੀ ਦੇਖੋ ਐਜੂਕੇਸ਼ਨ ਥੋੜਾ ਜਿਹਾ ਮੈਂ ਵੀੇਰੇ ਮੈਂ ਮੇਰੀ ਬਾਰ੍ਹਵੀ ਹੈਗੀ ਸਾਡੀ
ਹੂੰ। ਮੇਰੀ ਮੈਂ ਕੋਲੇਜ ਪੜ੍ਹਦਾ ਮੈਂ
ਅੱਛਾ, ਦੇਖੋ ਹਾਂਜੀ-ਹਾਂਜੀ, ਦੇਖੋ ਮਾਂ-ਪਿਓ ਇੰਨੇ ਬੱਚਿਆਂ ਦੇ ਮਾਂ-ਪਿਓ ਨੂੰ ਇੰਨੇ ਪੈਹੇ ਲਾਂਦੇ ਨੇ, ਬੱਚੇ ਤਾਂ ਵੀ ਨਹੀਂ ਪੜ੍ਹਦੇ।
ਹਾਂਜੀ-ਹਾਂਜੀ।
ਇਹ ਬਾਂ, ਪਿਓ ਕੀ ਮੰਗਦੇ ਨੇ, ਇੱਕ ਜੋ ਵੀ ਮੰਗਦੇ ਨੇ, ਹਾਂਜੀ। ਹਾਂਜੀ। ਬੱਚਾ ਪੜ੍ਹਦਾ ਨਹੀਂ ਪਿਆ, ਫਿਰ ਮਾਂ-ਪਿਓ ਕੀ ਕਰ ਸਕਦੇ ਨੇ, ਐ'ਚ।
ਹਮ
ਤੇ ਐ'ਚ ਬਹੁਤ ਮਤਲਬ ਕਿ, ਐਜੂਕੇਸ਼ਨ ਦੀ ਬੋਤ ਤਰੀਕੇ ਦੀ ਹੈਗੀ ਆ ਜਿੱਦਾਂ ਉਹ ਹੁਣ ਤਾਂ ਮੈਨੂੰ ਐਜੂਕੇਸ਼ਨ ਆਦੇਗੀ, ਥੋੜੇ ਦਿਨਾਂ ਤਕ, ਕੰਪਿਊਟਰ 'ਤੇ ਪੜ੍ਹਾਈ ਹੋਏਗੀ ਸਾਰੀ।
ਹਾਂਜੀ-ਹਾਂਜੀ।
ਹਣਾ। ਤੁਹੀ ਦੇਖੋ ਬਚ ਦੀ ਟਿਊਸ਼ਨ ਦੀ ਫੀਸ, ਬੁੱਕਸ ਵਗੈਰਾ ਸਭ ਕੁਛ ਕਿੰਨੇ ਕਿੰਨੇ ਮਹਿੰਗੇ ਆਉਂਦੇ ਨੇ
ਹਾਂਜੀ-ਹਾਂਜੀ, ਬੜੇ ਪੈਹੇ ਲੱਗ ਜਾਂਦੇ ਨੇ।
ਹਾਂਜੀ ਤੇ ਦੇਖੋ ਦੇਖੋ ਆਸ਼ਕੀਆਂ ਕਕਰਨੀਆਂ ਕੋਲੇਜ ਜਾ ਕੇ ਬੱਚ ਬੜੇ ਬੜੇ ਕਿ ਕਰਦੇ ਨੇ
ਹੂੰ
ਐ ਫੇਰ ਚੰਗੀ ਗੱਲ ਨਹੀਂ ਹੁੰਦੀ ਦਿਮਾਗ ਤੁਹਾਡੇ ਨੇ ਤੇ ਪੜ੍ਹੋ ਦੇਖੋ ਦੇਖੋ ਪੜ੍ਹਦੇ ਵੀ ਰਹੋ ਨਾਲ ਨਾਲ ਆਪਣਾ ਜੋ ਮਰਜ਼ੀ ਕਰੋ ਫਿਰ ਮਾਂ ਪਿਓ ਨੂੰ ਮਨਾ ਕਰਦੇ ਹਾਂਜੀ ਫਿਰ ਮਾਂ ਪਿਓ ਵੀ ਨਹੀ ਮਨਾ ਕਰਦੇ ਤੁਸੀ ਪੜ੍ਹ ਦੇ ਓ ਨਾ ਫੇਰ ਮਾਂ ਪਓ ਵੀ ਨਹੀਂ ਮਨਾ ਕਰਦੇ
ਹਾਂਜੀ
ਹਾਂਜੀ। ਤੇ ਕਈ ਬੱਚੇ ਤਾਂ ਦੇਖੋ ਅੱਜ ਕੱਲ ਬਿਲਕੁਲ ਵੀ ਨਹੀਂ ਪੜ੍ਹਦੇ
ਹਾਂਜੀ-ਹਾਂਜੀ, ਬਿਲਕੁਲ ਨਹੀਂ ਪੜਦੇ, ਬੜੇ ਬੱਚੇ ਨੇ। ਅੱਜ ਕੱਲ੍ਹ ਨਿੱਕੇ ਨਿੱਕੇ ਬੱਚੇ ਮਜ਼ਦੂਰੀ ਕਰਦੇ ਨੇ
ਹਾਂਜੀ ਹਾਂਜੀ ਦੇਖੋ ਮੇਰਾ ਮਤਲਬ ਕਿ ਪੜ੍ਹਾਈ ਬਹੁਤ ਇੰਪੋਰਟੈਂਟ ਹੈ ਤੁਸੀਂ ਕਿੱਥੇ ਜਾਣਾ ਕਿਸੇ ਇੰਟਰਵਿਊ ਜਾਣਾ ਕਿਸੇ ਵੱਡੇ ਬੰਦੇ ਨਾਲ ਬਹਿਣਾ ਉੱਠਣਾ ਹੈ ਸਭ ਕੁਛ ਦੇਖੋ ਤੁਹਾਨੂੰ ਅੱਜ ਪਹਿਚਾਨ ਮੈਨਰਸ ਵਗੈਰਾ ਐਟਿਕੇਟਸ ਹੋਣਗੇ ਤਾਂ ਹੀ ਸਿੱਖੋਗੇ ਨਾ, ਹਾਂਜੀ-ਹਾਂਦੀ। ਦੇਖੋ ਕਈ ਬੰਦੇ, ਕਈ ਬੰਦੇ ਨੂੰ ਪੈਣ ਦਾ ਤਰੀਕਾ ਨੀ ਹੁੰਦਾ, ਕਿੱਥੇ ਬੈ ਜਾਂਦੇ ਨੇ। ਕਿੱਥੇ ਵੀ ਗੰਧ ਪਾਉਂਦੇ ਨੇ ਹਾਂਜੀ ਅਤੇ ਦੇਖੋ, ਜਿਹੜੇ ਬੱਚੇ ਨਹੀਂ ਪੜ੍ਹਦੇ ਫਿਰ ਉਹ ਆਹੀ ਕਰਦੇ ਨੇ ਆਪਣੇ ਕੰਮ। ਦੇਖੋ ਜਿਹੜਾ ਜੇ ਕਈ ਬੱਚੇ ਹੁੰਦੇਨ, ਜਿਹੜੇ ਨਹੀਂ ਪੜ੍ਹਦੇਨ, ਓਹਨਾਂ ਦਾ ਬੜਾ ਵੱਡਾ ਬੀਜ਼ਨਸ ਹੁੰਦਾ, ਫਿਰ।
ਹਾਂਜੀ-ਹਾਂਜੀ, ਉਹਨਾਂ ਦੇ ਘਰ ਦਾ ਬਿਜਨ ਹੁੰਦਾ, ਤਾਂ ਓਹਨਾ ਨੂੰ ਲੋੜ ਨੀ ਹੈ, ਪੜਨ ਦੀ ਜਾਦਾ। ਘਰ ਦਾ ਬਿਜ਼ਨਸ ਹੁੰਦਾ ਹੈ ਕਈ ਬੱਚੇ ਉਂਝ ਕਈ ਬੱਚੇ ਸਪਨੇ ਲੈਂਦੇ ਰੈਂਦੇ ਨੇ, ਆਹ ਲੈ ਲਾਂਗੇ, ਉਹ ਲ੍ਹੈ ਲਾਂਗੇ, ਪੜ੍ਹਦੇ ਹੈ ਨੀ, ਕੀ ਲੈ ਗਏ
ਹਾਂਜੀ ਫਿਰ ਕਈ ਵਾਰੀ, ਕਈ ਬੱਚੇ ਦੋ ਫੇਲ ਵੀ ਰਹਿੰਦੇ ਨੇ, ਕਈ ਵਾਰੀ ਦੋੋਂ ਕੰਪਾਰਮੇਂਟ ਆਂਦੀਆ ਉਹਨਾ ਦੀਆਂ। ਫਿਰ ਓਹ ਪੜ ਤਾਂ ਨਹੀਂ ਪਾਉਂਦੇ
ਅੱਛਾ ਕਈ ਬੰਦੇ ਤਾਨੇ ਵੀ ਮਾਰਦੇ ਨੇ ਨਾ ਤਾਂ ਕਰਕੇ ਬੰਦਾ ਲੜਨ ਨੂੰ ਹੋ ਜਾਂਦਾ ਏ ਨਾ ਫੇਰ
ਹਾਂਜੀ- ਹਾਂਜੀ ਕਈ ਵਾਰੀ ਬੱਚੇ ਪੜ੍ਹਨ ਦੇ ਨੇ ਨਾ ਦੇਖੋ ਤਾਨੇ, ਮਤਲਬ ਕਿ ਦੇਖੋ ਫਿਰ ਆਪਾਂ ਇਹੋ ਜਿਹਾ ਕੰਮ ਨਾ ਕਰੀਏ, ਫਿਰ ਲੋਕ ਸਾਨੂੰ ਤਾਂਨੇ ਮਾਰਨ ਹਨਾ। ਸਹੀ ਗੱਲ ਨਾ, ਤੇ ਐਜੂਕੇਸ਼ਨ ਵੀ ਦੇਖੋ ਬਹੁਤ ਤਰੀ--ਕੇ ਕਈ ਵਾਰੀ ਨਾ ਐਜਕੇਸ਼ਨ ਪੇਪਰ ਤਾਂ ਖਰਾਬ ਹੁੰਦਾ ਕਿ, ਫਿਰ ਪੇਪਰ ਮੁਸ਼ਕਿਲ ਬਣਾ ਦਿੰਦੀ ਸੀਬੀਐੱਸ ਈ।
ਹਾਂਜੀ-ਹਾਂਜੀ।
ਦੇਖੋ ਸੀਬੀਐੱਸ ਈ, ਸੀਬੀ ਐੱਸ ਈ ਬੋਰਡ ਫਿਰ ਸਸਤਾ ਹੈਗਾ, ਆਈ ਸੀ ਐੱਸ, ਹੋਰ ਮੈਂਗਾ ਹੈਗਾ ਇਸ ਤੋਂ।
ਹਾਂਜੀ
ਦੇਖੋ ਕਿੰਨੀ-ਕਿੰਨੀ ਫੀਸਾਂ ਹੁੰਦੀਆਂ ਸਭ ਕੁਛ ਹੁੰਦਾ ਇਹਦੇ 'ਚ
ਪੜਾ ਜਾਂਦੀ ਹੈ। ਆਪਣੇ ਬੰਦੇ ਫਿਰ ਗੱਲਾਂ ਕਰਦੇ ਨੇ।
ਹਾਂਜੀ- ਹਾਂਜੀ।
ਜ਼ਿਆਦਾ ਕਰ ਮਾਸੀ ਕਰਦੀ ਹੈ।
ਹਾਂਜੀ-ਹਾਂਜੀ ਭੂ ਭੂਆ ਵੀ ਕਰਦੀ ਹੈ।
ਨਾ-ਨਾ ਭੂਆ ਨਹੀਂ ਕਰਦੀ ਹੈ
ਹਾਂਜੀ
ਮਾਸੀ ਜ਼ਿਆਦਾ ਬੋਲਦੀ ਹੈ ਮਾਸੀ ਮੁੰਡਾ ਜ਼ਿਆਦਾ ਬੋਲਦਾ ਹੈ। ਉਹਦੇ ਕੋਲੋ ਬਦਲਾ ਲੈਣਾ ਮੈਂ ਹਾਂਜੀ- ਹਾਂਜੀ
ਇਸ ਤਰ੍ਹਾਂ ਦੱਸਵੀ ਤੁਸੀਂ ਤੁਹਾਡੀ ਕਮਾਰਟਮਟ ਆਏ ਸੀ ਤਾਂ ਤੁਂ ਤੁਸੀਂ ਕ ਕੋਲੇਜ 'ਚ ਰਹੇ ਸੀ ਤੁਸੀਂ ਕੋਲੇਜ 'ਚ ਜਾ ਗਏ ਹੋ।
ਉਹਦੇ ਪਿਛਲੇ ਪੰਜ ਸਾਲ ਪਹਿਲੇ ਆਈ ਸੀ। ਮੇਰੀ, ਬਾਈ ਸਾਲ।
ਅੱਛਾ ਠੀਕ 'ਤੁਸੀਂ ਅਗਲੇ ਸਾਲ ਹੋ ਗ੍ਰੈਜੂਏਟ ਹੋ ਅਗਲੇ ਸਾਲ ਤਕ ਹਨਾਂ।
ਹਾਂਜੀ ਹਾਂਜੀ ਹੋ ਜਾਂਗੇ ਅਗਲੇ ਸਾਲ ਤੱਕ। ਹਾਂ ਹੁਣ ਪੇਪਰ ਵੀ ਲੈਣੇ ਹਲੇ ਤਾਂ ਦੋ ਮਹੀਨੇ ਛੁਟੀਆਂ ਨੇ। ਹਾਂਜੀ
ਨਾਲ ਗਰਮੀ ਬਹੁਤ ਆਇਆ ਅੱਜ ਕੱਲ੍ਹ।
ਹਾਂਜੀ-ਹਾਂਜੀ ਗਰਮੀਆਂ ਬਹੁਤ ਨੇ।
ਅਤੇ ਦੇਖੋ ਮਾਂ ਪਿਓ ਬੜੀ ਫੀਸ ਲਾਦੇ ਨੇ ਬੱਚੇ ਤਾਂ ਨਹੀਂ ਪੜ੍ਹਦੇ। ਕਈ ਤੇ ਕੀ ਨਾਮ ਏ। ਅਤੇ ਰਾਰਾ ਮਤਲਬ ਕਿ ਸਭ ਕੁਛ ਕਰਨਾ ਚਾਹੀਦਾ ਸਾਨੂੰ ਟਾਈਮ ਦੇ ਨਾਲ ਹਰ ਚੀਜ਼ ਕਰਨੀ ਚਾਹੀਦੀ ਹੈ ਆਪਣਾ ਪੜੋ ਵੀ ਸਭ ਕੁਛ ਦਾ ਸਲਾਹਾਂ ਵੀ ਕਰਦੇ ਰਹੋ।
ਹਾਂਜੀ -ਹਾਂਜੀ
ਤੇ ਵੀ ਹਾਂਜੀ- ਹਾਂਜੀ ਤੇ ਐਜੂਕੇਸ਼ਨ ਮਤਲਬ ਕਿ ਬਹੁਤ ਤਰੀਕੇ ਦੀ ਹੁੰਦੀ ਨਾ ਜਿਸਾਂ ਬੱਚਿਆ ਸ ਛੋਟਾ ਜਿ ਬੱਚਾ ਛੋਟਾ ਹੁੰਦਾ ਨਾ। ਜਬ ਆਪਾਂ ਮਤਲਬ ਆਪਾਂ ਆਪਣੇ ਸ਼ੁਰੂ ਤੋਂ ਹੀ ਜੇ ਪੜ੍ਹਦੇ ਰਹੀਏ ਨਾ ਫਿਰ ਨਾਈਨਥ ਵੀ ਸਹੀ ਬੜੀ ਏ। ਟੈਂਨਥ ਵੀ ਸਹੀ ਪੜ੍ਹੀਏ ਫਿਰ ਸਾਡਾ ਮਤਲਬ ਕੀ ਪੜ੍ਹਾਈ ਹੈ ਟੈਮ ' ਦੀ ਪੜ੍ਹਾਈ ਕਰੋ ਸਕੂਲ ਜਾਂਦੇ ਹੋ ਗੱਲਾਂ ਨਾ ਕਰੋ। ਮੈਮ ਪੜ੍ਹਾਉਂਦੀ ਹੈ ਪੜ੍ਹੋ ਹਾਂਜੀ'। ਹਾਂਜੀ- ਹਾਂਜੀ ਜ ਜਦੋਂ ਮੈਡਮ ਪੜ੍ਹਾ ਰਹੀ ਤਾਂ ਪੜ੍ਹਦੇ ਰਹੋ ਬਸ। ਜਦ ਬੈਨੀਫਿਟ ਗਈ ਫਿਰ ਤੁਸੀਂ ਜੌ ਮਰਜ਼ੀ ਕਰੋ।
ਹਾਂਜੀ ਹਾਂਜੀ।
ਬਸ ਜ ਫਿਰ ਤੁਹਾਨੂੰ ਫਿਰ ਤੁਹਾਨੂੰ ਲੋੜ ਨਹੀਂ ਹਾਂਜੀ ਫਿਰ ਤੁਹਾਨੂੰ ਲੋੜ ਨਹੀਂ ਪੈਂਦੀ ਹੈ ਬਾਅਦ ਚੋਂ ਵੜਨ ਦੀ ਤਹਾਨੂੰ ਨਾਲ -ਨਾਲ ਯਾਦ ਹੁੰਦਾ ਰਹੇਗਾ।
ਹ ਬਾਹਰ ਵੱਲ ਫਿਰ ਜ਼ਿਆਦਾ ਵਧੀਆ ਇੰਡੀਆ ਤੋ। ਇੱਥੇ ਤੱਕ ਪੋਲੀਡੇ ਹੋ ਹੋਲੀ ਡੋਹੋਮ ਵਰਕ ਮਿਲ ਜਾਂਦਾ ਬਾਹਰ ਦੇ ਮਿਲਦਾ ਨਹੀਂ ਹੋਲੀ ਡੇ ਹੋਮ ਵਰਕ ਵਗੈਰਾ।
ਹਾਂਜੀ ਛੁੱਟੀਆਂ ਵੀਰੇ ਛੁੱਟੀਆਂ ਚ ਬੱਚਾ ਹਜੇ ਪੜ੍ਹੇਗਾ ਹੀ ਨਹੀਂ। ਆਪਣਾ ਐਸ਼ ਕਰੇਗਾ ਸਭ ਕੁਛ ਕਰਦਾ ਰਹੇਗਾ ਅਤੇ ਫਿਰ ਉਹ ਵੀ ਬੱਚੇ ਦਾ ਬੇਸ ਖ਼ਰਾਬ ਰਹਿੰਦਾ ਵਵੇ ਉਹਨੂੰ ਫਿਰ ਪੜ੍ਹਨਾ ਪੜ੍ਹਨਾ ਹੀ ਭੁਲ ਜਾਂਦਾ ਬੱਚੇ ਕਈ ਵਾਰੀ ਹੁਣ ਦੇਖੋ ਜਿਹੜੇ ਬੱਚੇ ਟਿਊਸ਼ਨ ਨਹੀਂ ਜਾਂਦੇ ਜਿਹੜੇ ਮਤਲਬ ਕਿ ਐਵੇਂ ਘਰ ਹੀ ਪੜ੍ਹਦੇ ਨੇ ਦੇਖੋ ਛੁੱਟੀਆਂ ਬੱਚੇ ਨਹੀਂ ਪੜ੍ਹਦੇ। ਉਹ ਖ਼ਤਮ ਹੋ ਜਾਣਗੇ ਵੀਰੇ ਫਿਰ ਪੂਰੇ ਹੈਨਾ। ਤੇ ਐਜੂਕੇਸ਼ਨ ਬਹੁਤ ਤਰੀਕੇ ਦੀ ਹੈਗੀ ਹੈ, ਜਿਵੇਂ ਹੁਣ ਆਈ ਏ ਹਾਂਜੀ ਹਾਂਜੀ, ਦੇਖੋ ਆਈ ਆਈ ਏ ਐੱਸ ਦਾ ਪੇਪਰ ਲੀਕ ਹੋ ਗਿਆ ਸੀ ਹੁਣੇ, ਓ ਨੀਟ ਦਾ ਸੱਚ।
ਏ ਨੀਟ ਦਾ ਏ।
ਹਾਂਜੀ ਹਾਂਜੀ ਕਿੰਨਾ ਬੱਚਿਆਂ ਦਾ ਕਿੰਨਾ ਨੁਕਸਾਨ ਹੋ ਗਿਆ ਸੀ, ਫਿਰ ਸਿਰਫ, ਫਿਰ ਗੋਰ ਫਿਰ ਗੋਵਰਨਮੈਂਟ ਦਾ ਵੀ ਬਹੁਤ -ਬਹੁਤ ਵੱਡਾ ਬੰਦਾ ਐ ਨਾ।
ਹਾਂਜੀ।
ਕਿਉਂਕਿ ਦੇਖ ਗੌਰਮੈਂਟ ਗੌਰਮੈਂਟ ਦਾ ਹਿਸਾਬ ਹੁੰਦਾ ਵੀ ਕਿੰਨਾ ਮੈਂ ਗੌਰਮੈਂਟ ਨੇ ਕਰਾਇਆ ਲਈ ਉਹਦਾ ਅਫਸਰ ਹੈਗਾ ਸੀ ਇੱਕ, ਉਹਨੂੰ ਫਿਰ ਕੁਛ ਨਹੀਂ ਕਿਹਾ, ਉਹਨੂੰ ਉਹਨੇ ਅਸ ਅਸਤੀਫਾ ਮੰਗਿਆ ਸਿਰਫ
ਹਾਂਜੀ ਹਾਂਜੀ
ਇਹ ਕੰਮ ਬਕਾਰ ਕੰਮ ਹੁੰਦੇ, ਦੇਖੋ ਬੱਚਿਆਂ ਦੀ ਇੰਨੀ ਮਿਨਹਤ ਹੈਗੀ, ਤੁਸੀਂ ਲੀਕ ਕਰਦੋ ਬ
ਜਿੜਾ ਇੰਡੀਆ ਦਾ ਐਜੂਕੇਸ਼ਨ ਮਿਨਿਸਟਰ ਹੈਗਾ ਉਹਨੂੰ ਆਪ ਨੂੰ ਨੀ ਪੜ੍ਹਨ ਆਉਂਦਾ, ਸਪੈਲਿੰਗ ਬੜੀ ਗਲਤ ਲਿਖਦਾ ਸੋਸ਼ਲ ਮੀਡੀਆ ਤੇ
ਜੀ ਐਜੂਕੇਸ਼ਨ ਮਿਨਿਸਟਰ ਕੋਣ ਐ ਵੀਰੇ। ਅੱਛਾ ਅੱਛਾ ਠੀਕ ਹੈ।
ਉਹ ਤਾਂ ਮੈਨੂੰ ਪਤਾ ਨਹੀਂ, ਜਾਦਾ ਧਿਆਨ ਨਹੀਂ ਦਿੰਦਾ ਮੈਂ ਇੱਧਰ
ਅੱਛਾ ਅੱਛਾ ਠੀਕ 'ਤੇ ਫਿਰ ਕੀ ਨਾਂਮ ਹੈ? ਦੇਖੋ ਅੱਜ ਕਿੰਨਾ ਵੱਡਾ ਪੇਪਰ ਹੁੰਦਾ ਇਹ, ਬੱਚੇ ਕਿੰਨੀ ਮੇਹਨਤ ਕਰਦੇ ਨੇ ਫਿਰ ਉਹ ਪੇਪਰ ਲੀਕ ਹੋ ਜਾਏ, ਫਿਰ ਬੱਚਿਆਂ ਦੇ, ਦੇਖੋਂ ਹੁਂਦੇ ਨੇ
ਹੂ
ਬਾਹਰ ਦਾ ਐਜੂਕੇਸ਼ਨ ਦੇਖੋ, ਬਾਹਰ ਦੀ ਅਜੂਕੇਸ਼ਨ ਫ੍ਰੀ ਹੈਗੀ ਬਾਰਵੀਂ ਤੱਕ। ਮਤਲਬ ਕਿ ਆਪਣੀ ਬੇਸਿਕ ਐਜੂਕੇਸ਼ਨ ਫ੍ਰੀ ਜਾਂਦੇ ਨੇ, ਤੇ ਉਸ ਤੋਂ ਬਾਅਦ ਜਿਹੜਾ ਹੈਗਾ ਨਾ ਅਤੇ ਉਸ ਤੋਂ ਬਾਅਦ ਐਜੂਕੇਸ਼ਨ ਦੇ ਵਿੱਚ ਬਹੁਤ ਬਹੁਤ ਪੈਸੇ ਹੈਗੇ, ਪੰਜਾਹ ਪੰਜਾਹ ਲੱਖ ਰਪਏ ਫੀਸ ਗਈ ਉਹਨਾਂ ਦੀ! ਡਾਕਟਰ ਕਰਨ ਦੀ ਅਤੇ ਡਾਕਟਰ ਕਹਿੰਦੇ ਦੋ ਦੋ ਕਰੋੜ ਵੀ ਹੈਗੀ ਹੈ, ਉੱਥੇ ਡਾਕਟਰ ਨੂੰ ਮਿਲਣ ਵਾਸਤੇ ਸਾਨੂੰ ਅਪੋਇਟਮੈਂਟ ਲੈਣੀ ਪੈਂਦੀ, ਪੰਜ ਹਜਾਰ ਪਹਿਲੇ ਦੇਣੇ ਪੈਂਦੇ ਨੇ ਤਾਂ ਵੀ ਇੱਕ ਅੱਪੋਇੰਟਮੈਂਟ ਮਿਲਦੀ ਹੈ ਹਾਂਜੀ। ਹਾਂਜੀ ਚਲੋ ਠੀਕ ਹੈ ਵੀਰੇ, ਵਧੀਆ ਲਗਇਆ ਤੁਹਾਡੇ ਨਾਲ ਗੱਲ ਕਰਕੇ, ਬਾਕੀ ਤੁਸੀਂ ਬੋਲਦੇ ਬਹੁਤ ਘੱਟ ਹੋ
ਨਹੀਂ ਉਹ, ਝਾਕਾ ਨਹੀਂ ਖੁੱਲਾਂ ਸਾਡਾ ਹਜੇ, ਮੈਂ ਸੁੱਤਾ ਸੀਗਾ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ